ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਆ ਹਾਲ-ਚਾਲ।
ਬਸ ਠੀਕ-ਠਾਕ ਵਧੀਆ, ਤੁਸੀਂ ਸੁਣਾਓ ਜੀ।
ਹੋਰ ਸਭ ਫੈਮਿਲੀ ਵੀ ਵਧੀਆ।
ਹਾਂਜੀ ਹਾਂਜੀ ਹਾਂਜੀ ਸਭ ਵਧੀਆ ਜੀ
ਹਾਂਜੀ ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਗੱਲ ਡਿਸਕਸ ਕਰਦੀ ਹਾਂ ਕਿ ਇਨਡੋਰ ਗੇਮ ਤੇ ਨਾਲ ਆਊਟਡੋਰ ਗੇਮ ਤੁਸੀਂ ਮਤਲਬ ਕਿਵੇਂ? ਕੀ ਪਸੰਦ ਕਰਦੇ ਓ ਇੰਡੋਰ ਗੇਮ। ਪਸੰਦ ਕਰਦੇ ਓ ਕਿ ਆਊਟਡੋਰ ਗੇਮ ਪਸੰਦ ਕਰਦੇ ਓ, ਕਿ ਤੁਸੀਂ ਕੀ ਲਾਈਕ ਜ਼ਿਆਦਾ ਕਰਦੇ ਹੋਗੇ।
ਗਰਮੀ ਦੀ। ਜੇ ਲਾਈਫ ਡਸਕਰਾਇਬ ਦੀ ਕਰੀਏ ਤਾਂ ਗੇਮਸ ਦੋਨੇ ਵਧੀਆ ਇਨਡੋਰ ਆਪਣੀ ਜਗਾ, ਆਊਟਡੋਰ ਵੀਜ਼ਾ ਹੈਗਾ ਜੀ।
ਹੂੰ।
ਦੋਨਾਂ ਦੇ ਆਪਣੇ ਨੂੰ ਬੈਨੀਫਿਟਸ ਨੇ, ਦੋਨਾਂ ਦੇ ਆਪਣੇ-ਆਪਣੇ ਕਿਤੇ ਨਾ ਕਿਤੇ ਡਰਾਬੈਕਸ ਵੀ ਹੈਗੇ ਆ ਜੀ।
ਹਾਂ।
ਵੈਸੇ ਤਾਂ ਗੇਮ ਦੇ ਜ਼ਿਆਦਾਤਰ ਬੈਨੀਫਿਟ ਹੁੰਦੇ ਨੇ ਡਰਾਬੈਕਸ ਘੱਟ ਹੁੰਦੇ ਨੇ। ਪਰ ਆਪਾਂ ਕਹੀਏ ਵੀ ਇੰਡੋਰ ਗੇਮਸ ਦੇ ਵਿੱਚ ਚ ਬੰਦਾ ਇੱਕ ਬਾਊਂਡ ਐ, ਕਮਰੇ ਦੇ ਅੰਦਰ ਹੀ ਬੈਠਾ ਹੈ ਜਿਵੇਂ ਆਪਾਂ ਮੋਬਾਇਲ ਫੋਨ ਫੜ ਕੇ ਬਹਿ ਗਏ ਉਵੇਂ ਆਪਾ ਛੋਟੀ ਮੋਟੀ ਗੇਮ ਖੇਡ ਵੀ
ਹਾਂ ਜਿਵੇਂ ਕੈਰਮ ਹੋ ਗਿਆ, ਲੂਡੋ ਹੋ ਗਿਆ ਹਾਂ। ਬੈਡਮਿੰਟਨ ਵਗੈਰਾ ਵੀ ਜਿਵੇਂ ਇੰਡੋਰ ਗੇਮ ਵੀ ਹੈਗੇ ਨਾ ਬੈਡਮਿੰਟਨ ਬੈਡਮਿੰਟਨ ਹੋ ਗਿਆ, ਬੋਸ ਬਾਸ ਹਾਂ।
ਦੋਨੋਂ ਪਾਸੇ ਹੀ ਐ, ਜਦੋਂ ਆਪਾਂ ਕਈ ਵਾਰ ਸੱਟਤ ਵਗੈਰਾ ਤਾਂ ਖੇਡਦੇ ਹਾਂ ਥ ਆ ਕੇ ਆਊਟਡੋਰ ਬਣ ਗਈ ਉਹ
ਹਾਂ ਉਹ ਤੇ ਹੈਗਾ ਪਰ ਮਤਲਬ ਜਿਵੇਂ ਮਤਲਬ ਇਨਡੋਰ ਗੇਮ ਦੇਖੋ ਆਪਣੇ ਫਾਇਦੇ ਹੈਗੇ, ਆਊਟਡੋਰ ਗੇਮ ਦੇ ਆਪਣੇ ਫਾਇਦੇ ਹੈਗੇ। ਇੰਡੋਰ ਗੇਮ ਤੇ ਅਸੀਂ ਜਿਵੇਂ ਘਰ ਬਹਿ ਕੇ ਆਰਾਮ ਨਾਲ ਗਰਮੀ ਹੈਗੀ, ਬਾਰਿਸ਼ ਐਂ, ਤੂਫਾਨ ਐ ਤੇ ਸਾਨੂੰ ਕੋਈ ਦਿੱਤ ਦਿੱਕਤ ਨਹੀਂ ਏ ਨਾ, ਆਊਟਡੋਰ ਗੇਮ ਵਾਸਤੇ ਤੁਹਾਨੂੰ ਆਪਣਾ ਕਲਾਈਮੇਟ ਵੈਦਰ ਸਭ ਕੁਛ ਦੇਖਣਾ ਪਏਗਾ ਨਾ, ਨੋਟਿਸ ਕਰਨਾ ਪਏਗਾ ਅਗਰ ਤੁਸੀਂ ਬਾਰਿਸ਼ ਮੀਂਹ ਪੈ ਰਹੀ ਐ, ਮੀਂਹ ਤੇ ਨਹੀਂ ਖੇਲ ਸਕਦੇ ਨਾ।
ਹਾਂਜੀ-ਹਾਂਜੀ, ਜਾਓ ਜਿਵੇਂ ਤੁਸੀਂ ਦੱਸਿਆ ਵੀ ਧੁੱਪ ਐ, ਬਹੁਤ ਜ਼ਿਆਦਾ ਧੁੱਪ ਐ, ਗਰਮੀ ਐ। ਆਪਾਂ ਇੰਡੋਰ ਚ ਆਪਣੇ ਅੰਦਰ ਬਹਿ ਕੇ ਇੰਜੋਏ ਕਰ ਸਕਦੇ ਹਾਂ। ਟਾਈਮ ਪਾਸ ਵਧੀਆ ਹੋ ਜਾਂਦਾ ਜੀ।
ਹਾਂਜੀ, ਆਊਟਡੋਰ ਗੇਮਸ ਤਾਂ ਬਸ ਅਸੀਂ
ਡਿਵੈਲਪਮੈਂਟ ਦੀ ਕਰੀ, ਉਹ ਆਊਟਡੋਰ ਗੇਮ ਵਾਲੀ ਹੁੰਦੀ ਹੈ ਜੀ ਦੇ
ਫਿਜੀਕਲ ਡਿਵਲਪਮੈਂਟ ਤਾਂ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈਗੀ, ਫਿਜੀਕਲ ਡਿਵਲਪਮੈਂਟ ਤਾਂ ਦੇਖੋ ਦੋਨੋ ਚ ਹੀ ਹੁੰਦਾ ਹੈਗਾ, ਮਾਇੰਡ ਗੇਮ ਤੇ ਦੋਨੋ ਹੈਗੀ ਨਾ
ਹਾਂ ਮਾਇੰਡ, ਹਾਂ ਫਿਜੀਕਲ ਡਿੈਲਪਮੈਂਟ, ਮਾਇੰਡ ਚ ਥੋੜਾ ਫਰਕ ਰਹਿਗਾ ਨੀ ਦੇਖੋ ਹੁਣ ਤੁਸੀਂ ਕ੍ਰਿਕਟ ਵਗੈਰਾ ਖੇਡੋਗੇ, ਫੁੱਟਬਾਲ ਖੇਡੋਗੇ, ਹੋਕੀ ਖੇਡਦੇ ਹੋ ਖੋ-ਖੋ ਵਗੈਰਾ ਖੇਡਦੇ ਹੋ। ਇਹਦੇ ਨਾਲ ਮਤਲਬ ਬੋਡੀ ਦੀ ਕਿੰਨੀ ਐਕਸਰਸਾਈਜ਼ ਹੁੰਦੀ ਐ, ਫਿਟਨੈਸ ਰਹਿੰਦੀ ਹੈ ਹੀ ਦੇਖੋ
ਹਾਂ, ਉਹ ਤੇ ਹੈਗਾ ਕਿਉਂਕਿ ਇੰਡੋਰ ਗੇਮ ਜਿਵੇਂ ਅਸੀਂ ਸੱਚ ਜਿਵੇਂ ਅਸੀਂ ਸੇਫ ਵੀ ਹੈਗੀ ਇੱਕ ਪ੍ਰਕਾਰ ਤੋਂ ਦੇਖਿਆ ਜਾਏ ਜਿਵੇਂ ਅਸੀਂ ਪੇਰੈਂਟਸ ਹੈਗੇ ਪੇਰੈਂਟ ਸਾਨੂੰ ਲੱਗਦਾ ਆ ਕਿ ਆਊਟਡੋਰ ਗੇਮ ਬੱਚਾ ਬਾਹਰ ਜਾ ਰਿਹਾ ਆ। ਦੂਰ ਜਾ ਰਿਹਾ ਜਾਂ ਕੁਛ ਹੈਗਾ। ਤੇ ਸਾਨੂੰ ਰਿਸਕ ਹੀ ਲੱਗਦਾ ਨਾ, ਛੋਟੇ ਬੱਚੇ ਜਿਵੇਂ ਬਾਹਰ ਨੀ ਜਾ ਸਕਦੇ, ਜ਼ਿਆਦਾ ਦੂਰ ਨੀ ਜਾ ਸਕਦੇ। ਪੇਰੈਂਟਸ ਕੋਲ ਟਾਈਮ ਨੀ ਹੁੰਦਾ ਛੱਡਣ ਦਾ ਜਾਂ ਜਿਵੇਂ ਕ੍ਰਿਕਟ ਅਕੈਡਮੀ ਅਗਰ ਦੂਰ ਹੈਗੀ ਤੁਸੀਂ ਨਹੀਂ ਛੱਡ ਸਕਦੇ ਇੰਡੋਰ ਗੇਮ ਤੇ ਬੱਚਾ
ਠੀਕ ਚਲੋ ਪੇਰੈਂਟਸ ਦੀ ਕੇਅਰ ਚ ਰਹਿੰਦਾ ਜੀ ਬੱਚੇ ਵੀ ਹੋ ਰਹਿੰਦਾ ਜੀ।
ਇਸ ਕਾਰਨ ਹੋਰ ਕੋਈ ਗੱਲ ਨਹੀਂ ਹੈਗੀ। ਆਊਟਡੋਰ ਗੇਮ ਤੇ ਤੁਸੀਂ ਜ ਮਤਲਬ ਅਗਰ ਤੁਸੀਂ ਵੱਡੇ ਹੋ ਗਏ, ਸਮਝਦਾਰ ਹੋ ਤੁਸੀਂ ਆਪਣੇ ਆਪ ਜਾ ਸਕਦੇ ਹੋ, ਆ ਸਕਦੇ ਹੋ। ਤਾਂ ਤੇ ਦੇਖੋ ਪ੍ਰੈਫਰ ਹੈਗੀ ਅਗਰ ਨਈ ਤੇ ਨਈ। ਵੈਸੇ ਤਾਂ ਦੇਖੋ ਦੋਨਾਂ ਚੀਜ਼ ਸਕੋਪ ਹੈਗਾ ਫਿਊਚਰ ਬਾਰੇ ਦੇਖਾ ਜਾਏ। ਤੇ ਜਦ ਸਾਡੇ ਓਲੰਪਿਕ ਹੁੰਦੇ ਆ ਤੇ ਇੰਨਡੋਰ ਤੇ ਆਊਟਡੋਰ ਗੇਮ ਦੋਨਾਂ ਹੀ ਖਿਲਾਈ ਜਾਂਦੀ ਹੈਗੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੈਗੀ।
ਉੱਥੇ ਦੋਨੋ ਰਾਹ ਉਹ ਬਰਾਬਰ ਪੈਣੇ।
ਹਾਂ, ਉੱਥੇ ਤਾਂ ਦੋਨੋਂ ਹੀ ਬਰਾਬਰ ਬੈਨੀਫਿਟ ਦਿੰਦੀ ਹੈਗੀਆਂ। ਚਾਹੇ ਆਊਟਡੋਰ ਗੇਮ ਹੋਏ, ਚਾਹੇ ਇੰਨਡੋਰ ਗੇਮ ਹੋਏ।
ਹੂੰ।
ਤੁਸੀਂ ਕਿਹੜੀ ਪ੍ਰੈਫਰ ਕਰਦੇ ਹੋ, ਇੰਡੋਰ ਕਿ ਆਊਟਡੋਰ ਗੇਮ?
ਮੌਕੇ ਤੇ ਡਿਪੈਂਡ ਕਰਦਾ, ਜਿਵੇਂ ਅੱਜ-ਕੱਲ ਗਰਮੀ ਬੜੀ ਜ਼ਿਆਦਾ ਪੈ ਰਹੀ ਫਿਰ ਤਾਂ ਇੰਡੋਰ ਚ ਹੀ ਠੀਕ ਹੈ ਜੀ ਆਪਾਂ। ਘਰੇ ਬਹਿ ਕੇ ਆਰਾਮ ਨਾਲ ਖੇਡ ਦਿੰਦੇ ਹਾਂ। ਏ ਸੀ ਚ ਬੈਠੇ ਆ, ਕੂਲਰ ਚ ਬੈਠੇ ਆ ਆਪਾਂ ਆਰਾਮ ਨਾਲ ਚੱਲੀ ਜਾਂਦਾ ਜੀ। ਹੁਣ ਇੰਨੀ ਗਰਮੀ ਚ ਦੇਖੋ ਨਾ ਤਾਂ ਕਿ ਆਇਆ ਜਾ ਸਕਦਾ ਨਾ ਕਿਸੇ ਬੱਚੇ ਨੂੰ ਭੇਜਿਆ ਸਕਦਾ ਏ, ਔਖਾ ਬੜਾ ਹੈਗਾ ਜੀ। ਇੰਡੋਰ ਫੇਰ ਗੇਮ ਤੇ ਹੁਣ ਜਿਵੇਂ ਬੱਚੇ ਨੂੰ ਮਨ ਲਓ ਆਪਾਂ ਕਿਸੇ ਗੇਮ ਚ ਪਾ ਦਿੰਦੇ ਹਾਂ ਫਿਰ ਉਹਦੇ ਲਈ ਆਣ ਜਾਣ ਦਾ ਸਾਧਨ ਆਪਾਂ ਨੂੰ ਦੇਖਣਾ ਪੈਂਦਾ ਜੀ। ਉਹ ਫਿਰ ਦਿਮਾਗ ਤੇ ਇੱਕ ਬੰਦਾ ਬੋਂਡ ਹੋ ਜਾਂਦਾ ਵੀ ਜੇ ਕੁਛ ਦੇਖੋ ਅਗਰ ਤਾਂ ਆਪਾਂ ਕੋਈ ਟਰਾਂਸਪੋਰਟ ਅਵੇਲੇਬਲ ਕਰ ਦਿੰਦੇ ਆ ਜੀ। ਫਿਰ ਉਹਦੇ ਨਾਲ ਖਰਚੇ ਵੱਧਦੇ ਜੀ ਆਪਣੇ।
ਹਾਂ ਉਹ ਤੇ ਹੈਗਾ ਖਰਚੇ ਵੀ ਦੇਖੋ ਸਾਡੀ ਪੋਕਿਟ ਵੀ ਤੇ ਅਲਾਓ ਕਰਨੀ
ਹਾਂਜੀ-ਹਾਂਜੀ ਉਹੀ ਕਹਿ ਰਹੇ ਉੱਧਰ ਖਰਚੇ ਜੇ ਆਪਾਂ ਆਪ ਛੱਡਣ ਲੈਣ ਦਾ ਰਿਸਕ ਲੈਂਦੇ ਹਾਂ ਫਿਰ ਆਪਾਂ ਇੱਕ ਬੰਦਾ ਬੋਂਡ ਉੱਥੇ ਹੋ ਜਾਂਦਾ ਜੀ।
ਬਾਊਂਡ ਹੋ ਜਾਂਦਾ ਕਿੱਥੇ ਕਈ ਵਾਰ ਐਵੇਂ ਵੀ ਹੁੰਦਾ ਨਾ ਪੇਰੈਂਟਸ ਵਰਕਿੰਗ ਹੁੰਦੇ ਹੈਗੇ ਹੁਣ ਵਰਕਿੰਗ ਪੇਰਟ ਵਾਸਤੇ ਨਹੀਂ ਪੋਸੀਬਲ ਨਾ। ਤੇ ਉਹਨਾਂ ਨੂੰ ਫਿਰ ਟਰਾਂਸਪੋਰਟ ਹੀ ਲਗਵਾਉਣਾ ਪਏਗਾ ਟਰਾਂਸਪੋਰਟ ਕਈ ਵਾਰ ਇੰਨਾ ਕੋਸਟਲੀ ਪੈ ਜਾਂਦਾ ਕਿ ਜਿੰਨਾਂ ਦਾ ਹਾਂ, ਇਸ ਕਾਰਨ ਇਸ
ਪਰ ਹੋਰ ਵੀ ਦੇਖੋ ਥੋੜਾ ਜਿਹਾ ਡਰਾਬੈਕ ਵੀ ਹੈ ਗਿਆ ਕਿਉਂਕਿ ਜਿੱਥੇ ਆਪਾਂ ਪੈਜਾਂਗੇ ਬੱਚਿਆ ਉਥੇ ਉੱਥੇ ਪਤਾ ਨੀ ਕਿੱਦਾਂ ਦੇ ਬੱਚੇ ਹੋਣਗੇ ਕਿੱਦਾਂ ਦੀ ਸੁਸਾਇਟੀ ਮਿਲੇਗੀ ਬੱਚੇ ਨੂੰ ਆਪਾਂ ਨੂੰ। ਕਈ ਵਾਰ ਕੋਈ ਪੈਂਪਰ ਬਚੇ ਉੱਥੇ ਉਥੇ ਆ ਜਾਂਦੇ ਕੋਈ ਵੱਡੇ ਚੰਗੇ ਘਰਾਂ ਦੇ ਜਿਹੜੇ ਥੋੜੇ ਜਿਹੇ ਕਹਿ ਨੋਟੀ ਬੱਚੇ ਆ ਜਾਂਦੇ ਨੇ।
ਬਿਗੜੇਲ ਬੱਚੇ ਆਏ ਜਾਂਦੇ ਨੇ ਜਿਹੜੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਤੰਗ ਕਰਦੇ ਆ। ਨਈਂ-ਨਈਂ ਇਹ ਬਿਲਕੁਲ ਸੱਚੀ ਗੱਲ ਹੈਗੀ ਕਿ ਮਤਲਬ ਮੈਂ ਖੁਦ ਐਕਸਪੀਰੀਅੰਸ ਲਿੱ ਤਾ ਹੋਇਆ ਨਾ ਕਿਉਂਕਿ ਮੈਂ ਦੇਖਿਆ ਨਾ ਬੱਚਿਆਂ ਨੂੰ ਮਤਲਬ ਉਹ ਕਿਉਂਕਿ ਅਕੈਡਮੀ ਵਿੱਚ ਵੀ ਨਾ ਕਈ ਵਾਰ ਐਵੇਂ ਦੀ ਪਾਰਸ਼ੈਲਿਟੀ ਹੁੰਦੀ ਹੈਗੀ ਪਤਾ ਹੈ ਉਹ ਥੋੜਾ ਜਿਹਾ ਬੱਚਾ ਪੈਂਪਰ ਹੈਗਾ ਅਮੀਰ ਫੈਮਲੀ ਨਾਲ ਹੈ। ਤੇ ਜਿਵੇਂ ਮਿਡਲ ਕਲਾਸ ਵਾਲਾ ਬੱਚਾ ਜਾਏਗਾ ਨਾ ਉਹਨੂੰ ਮਤਲਬ ਜਾਦਾ ਉਹ ਨਹੀਂ ਕਰਾਂਗਾ ਨਾ ਪ੍ਰੈਫਰਸ ਨਹੀਂ ਦਿ ਨਾ ਉਹ ਸਭ ਚੀਜ਼ਾਂ
ਉਹ ਵੀ ਆਈਟੀ ਕੋਟੇ ਚ ਗਿਣਿਆ ਜਾਂਦਾ ਨਹੀਂ ਫਿਰ ਉਹ।
ਹਾਂ ਉਹ ਚੀਜ਼ ਤੇ ਹੈਗੀ ਸਾਰੀ ਚੀਜ਼ ਦੀ ਗੱਲ ਸਹੀ ਕਹਿ ਰਹੇ ਹੋ ਤੁਸੀਂ ਬਿਲਕੁ ਕਿਉਂਕਿ ਐਵੇਂ ਦੀ ਤੇ ਮੈਂ ਖੁਦ ਆਪਣਾ ਐਕਸਪੀਰੀਅੰਸ ਮੈਂ ਦੇਖਿਆ ਹੈ ਨਾ ਕਿਉਂਕਿ ਮੈਂ ਦੇਖਦੀ ਸੀ ਬੱਚਾ ਜਾਂਦਾ ਹੈਗਾ ਮਤਲਬ ਜਿਵੇਂ ਮੇਰਾ ਬੱਚਾ ਕ੍ਰਿਕਟ ਖੇਲਣ ਜਾਂਦਾ ਸੀ ਉੱਥੇ ਉਹਨੂੰ ਚੋਟ ਵੀ ਲੱਗੀ ਨਾ ਤੇ ਮਤਲਬ ਕਈ ਅਕੈਡਮੀਆਂ ਐਵੇਂ ਦੀ ਹੈ ਆਊਟਡੋਰ ਅਕੈਡਮੀ ਕਿ ਮਤਲਬ ਉਹ ਦੇਖਦੇ ਨੀ ਬੱਚੇ ਨੂੰ ਚੋਟ ਲੱਗੀ ਆ ਚਲੋ ਪੇਰੈਂਟਸ ਨੂੰ ਫੋਨ ਕੀਤਾ ਘੱਟ ਤੋਂ ਘੱਟ ਤੁਸੀਂ ਫਸਟ ਏਡ ਤੇ ਦੋ ਬੱਚੇ ਨੂੰ।
ਹਾਂਜੀ ਥੋੜ੍ਹੀ ਉੱਥ ਕੇਅਰ ਤਾਂ ਹੋਣੀ ਚਾਹੀਦੀ ਹੈ ਜੀ ਬਿਲਕੁਲ-ਬਿਲਕੁਲ।
ਹਾਂ ਨਈ ਗੌਰਮੈਂਟ ਅਕੈਡਮੀ ਹੁੰਦੀ ਹੈ ਨਾ ਉਹ ਤਾਂ ਬਿਲਕੁਲ ਉੱਥੇ ਨਾ ਫਸਟ ਏਡ ਦਾ ਕੋਈ ਪ੍ਰੋਸੈਸ ਹੀ ਨੀ ਹੈਗਾ।
ਮੈਂ ਦੇਖਿਆ ਨਾ ਮਤਲਬ ਉਹ ਅਹ, ਬਹੁਤ ਜ਼ਿਆਦਾ ਆ ਪੈਸੇ ਵਾਲੀ ਅਕੈਡਮੀ ਹੈਗੀ ਉੱਥੇ ਤੇ ਹੁੰਦਾ ਹੋਏਗਾ ਮੈਨੂੰ ਨੀ ਪਤਾ। ਪਰ ਅਸੀਂ ਗੌਰਮੈਂਟ ਅਕੈਡਮੀ ਚ ਅਟੈਡ ਕੀਤਾ। ਆਪਣੇ ਬੱਚੇ ਨੂੰ, ਤੇ ਪਰ ਉੱਥੇ ਕੇਅਰ ਨਹੀ ਹੋਈ ਮੈਨੂੰ ਮਤਲਬ ਐਵੇਂ ਲੱਗਿਆ ਕਿ ਜਿਵੇਂ ਜਿਹੜਾ ਬੱਚਾ ਜ਼ਿਆਦਾ ਖੇਲ ਸਕਦਾ। ਮਤਲਬ ਉਹ ਬੱਚੇ ਨੂੰ ਨਾ ਮਤਲਬ ਦੇਖ ਕੇ ਬੱਚਾ ਦੇਖ ਕੇ ਕਰਦੇ ਹੈਗੇ ਪਰਸ਼ ਕੀ ਹੈਗੇ ਕੀ, ਕੀ ਕਰਦੇ ਹੈ।
ਯਾਨੀ ਕਿ ਜੇ ਫਰਕ ਪੈਂਦਾ ਜੀ ਕੋਈ ਚੰਗੇ ਘਰ ਦਾ ਅਮੀਰ ਘਰਾਂ ਨੇ ਦਾ ਉਹਨੂੰ ਦੇਤਾ ਟਰੀਟਮੈਂਟ ਜਿਹੜ ਕਿ ਆਮ ਨੋਰਮਲ ਨੂੰ ਪੁੱਛਦੇ ਵੀ ਨੀ ਹੈਗੇ ਜੀ ਦੇਖੋ।
ਹਮ ਇਨਡੋਰ ਐਕਟੀਵਿਟੀ ਤੇ ਦੇਖੋ ਛੋ ਟੇ ਬੱਚਿਆਂ ਵਾਸਤੇ ਤਾਂ ਬਹੁਤ ਚੰਗੀ ਹੈਗੀ। ਘਰ ਬਹਿ ਕੇ, ਹਾਂ ਬ ਹਾਂ। ਜਦ ਬੱਚੇ ਵੱਡੇ ਹੋ ਜਾਏ ਤੇ ਆਊਟਡੋਰ ਐਕਟੀਵਿਟੀ ਤੁਸੀਂ ਕਰਾਓ। ਇੰਡੋਰ ਐਕਟੀਵ ਵਿਚ ਬਸ ਇਹੀ ਹੈ ਕਿ ਸਾਡੀ ਫਿਜ਼ਕਲ ਐਕਟੀਵਿਟੀ ਜਿਹੜੀ ਹੁੰਦੀ ਹੈ ਨਾ ਘੱਟ ਹੋ ਸਕਦੀ ਹੈਗੀ ਕਿਉਂਕਿ ਮੂਵਮੈਂਟ ਘੱਟ ਇਹ ਨਾ ਬਹਿ ਕੇ ਹੀ ਖੇਲਨਾ, ਆਊਟਡੋਰ ਚ ਤੁਸੀਂ ਹਾਂ। ਕ੍ਰਿਕੇਟ ਹੋ ਗਈ, ਕੁਛ ਵੀ ਬਾਸਕਿਟਬਲ ਹੋ ਗਈ। ਕੋਈ ਵੀ ਹੋਏ ਗਿਆ ਰੇਸਿੰਗ ਹੋ ਗਈ ਕੋਈ ਵੀ ਹੋ ਜਾਂਦੀ ਅਕੈਡਮੀ ਵਗੈਰਾ ਸਾਰੀ। ਸਵਿਮਿੰਗ ਵੀ ਦੇਖੋ ਇੱਕ ਇਨਡੋਰ ਐਕਟੀਵਿਟੀ ਹੈ। ਸਵਿਮਿੰਗ ਤੇ ਵੈਸੇ ਇੰਡੋਰ ਐਕਟੀਵਿਟੀ ਤੇ ਬਹੁਤ ਅੱਛੀ ਐਕਟੀਵਿਟੀ ਮੈਨੂੰ ਲੱਗਦੀ ਹੈਗੀ, ਹਾਂ। ਇੰਡੋਰ ਚ ਵਿੱਚ ਮੈਨੂੰ ਸਵੀਮਿੰਗ ਐਕਟੀਵਿਟੀ ਸਭ ਤੋਂ ਵਧੀਆ ਲੱਗਦੀ ਹੈ। ਕਿਉਂਕਿ ਉਹਦੇ ਨਾਲ ਇੱਕ ਤਾਂ ਬ ਬੱਚਾ ਤੁਹਾਡਾ ਹਾਈਟ ਵੱਧਦੀ ਹੈਗੀ, ਬੱਚੇ ਦਾ ਵੇਟ ਘੱਟ ਹੁੰਦਾ ਹੈਗਾ ਸਾਰੀ ਚੀਜ਼ਾਂ ਹੁੰਦੀ ਆ ਉਹਦੇ ਨਾਲ ਨਾ ਸਵਿਮਿੰਗ ਨਾਲ ਤੇ ਕਿਉਂਕਿ, ਹਾਂ। ਸਵੀਮਿੰਗ ਨਾਲ ਤੇ ਪੂਰੀ, ਬੋਡੀ ਦੀ ਫੁਲ ਐਕਸਰਸਾਈਜ਼ ਹੁੰਦੀ ਹੈ ਨਾ ਤੇ ਵਧੀਆ ਰਹਿੰਦੀ ਹੈਗੀ। ਕੀਤੀ ਹੈ ਤੁਸੀਂ ਕਦੀ ਸਵੀਮਿੰਗ ਕਿ ਨਹੀਂ?
ਨਹੀਂ -ਨਹੀਂ ਮੈਂ ਮੈਂ ਨੀ ਕੀਤੀ ਜੀ ਕਦੀ।
ਅੱਛਾ, ਕਿਉਂਕਿ ਸਵਿਮਿੰਗ ਚ ਵੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਆ ਸਾਡੇ ਇੰਡੀਆ ਚ ਥੋੜਾ ਜਿਹਾ ਇਸ ਚੀਜ਼ਾਂ ਚ ਫੋਕਸ ਥੋੜ੍ਹਾ ਘੱਟ ਕੀਤਾ ਜਾਂਦਾ। ਵੈਸੇ ਦੇਖਿਆ ਜਾਏ ਤੇ ਬਾਹਰ ਦੇ ਦੇਸ਼ਾਂ ਤੇ ਬਥੇਰਾ ਅ ਕ੍ਰਿਕਟ ਚ 'ਅਕੈਡਮੀ ਐਵੇਂ ਦੀ ਬਹੁਤ ਜ਼ਿਆਦਾ ਮਤਲਬ ਸਪੋਰਟਸ ਐਕਟੀਵਿਟੀ 'ਚ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ। ਇੰਡੀਆ ਥੋੜ੍ਹਾ ਡਵਲਪਮੈਂਟ ਕਹਿ ਲਓ ਜੋ ਮਰ ਜੀ ਕਹਿ ਲਓ ਕਿ ਮਤਲਬ ਇਹ ਚੀਜ਼ਾਂ ਦਾ ਸਕੋਪ ਪੇਰੈਂਟਸ ਵੀ ਮੈਨੂੰ ਲੱਗਦਾ ਸ਼ਾਇਦ ਡਰਦੇ ਹੈਗੇ।
ਨਹੀਂ, ਐਕਚੁਲੀ ਇਹਨਾਂ ਦੀ ਮੈਂਟੈਲਿਟੀ ਥੋੜੀ ਡਿਫਰੈਂਟ ਹੈ ਨਾ ਜਿਸ ਕਰਕੇ ਇਹ ਆਪ ਰਾਈਜ਼ ਵੀ ਤਾਂ ਈ ਨੀ ਨਾ ਕਰ ਰਹੇ ਹੈਗੇ ਜੀ।
ਹਾਂ ਉਹੀ ਤੇ ਮੈਂ ਕਹਿ ਰਹੀ ਹਾਂ। ਕਿ ਪੇਰੈਂਟਸ ਦੀ ਵੀ ਸ਼ਾਇਦ ਮਤਲਬ ਡਰਦੇ ਹੈਗੇ ਪੇਰੈਂਟਸ ਵੀ ਮੈਨੂੰ ਐਵੇਂ ਲੱਗਦਾ ਜਿਵੇਂ ਕਿ ਪੇਰੈਂਟਸ ਵੀ ਡਰਦੇ ਹੈਗੇ ਕਿ ਹਾਏ! ਉਹ ਕ੍ਰਿਕੇਟ ਹੀ ਤੇ ਖੇਲਣਾ ਹੈਗਾ ਉਹ ਚ ਕੀ ਫਿਊਚਰ ਬਣੇੇਗਾ ਪਰ ਜਿਵੇਂ ਸਾਡੇ ਧੋਨੀ, ਸਾਰੇ ਇੰਡੀਅਨ ਕ੍ਰਿਕਟ ਇੱਧਰ ਦੇਖੋ, ਕਿੰਨੇ ਵਧੀਆ ਖੇਲਦੇ ਹੈਗੇ। ਦੇਖਿਆ ਜਾਏ ਤੇ।
ਹਾਂਜੀ-ਹਾਂਜੀ ਬਿਲਕੁਲ। ਨਹੀਂ ਪਰ ਗੱਲ ਐ ਜੀ। ਇੱਥੇ ਵੀ ਕਿਤੇ ਨਾ ਕਿਤੇ ਪਾਰਸ਼ਲਿਟੀ ਹੈ ਜੀ ਦੇਖੋ ਆਮ ਘਰਾਂ ਦਾ ਬੱਚਾ ਤਾਂ ਜਲਦੀ-ਜਲਦੀ ਕਿਤੇ ਨੈਸ਼ਨ ਇੰਟਰਨੈਸ਼ਨ ਲੈਵਲ ਤੇ ਖੇਡ ਹੀ ਨਹੀਂ ਪਾਉਂਦਾ ਜੀ, ਉਹਦਾ ਸਟਟਰਗਲ ਚ ਹੀ ਰਹਿ ਜਾਂਦਾ ਜੀ।
ਇਹ ਇੱਕ ਬੈਕਗਰਾਉਂਡ ਇਹ ਵੀ ਹੈਗਾ ਨਾ ਕਿ ਜਿਹੜਾ ਜਿਵੇਂ। ਅੱਜ ਤੁਸੀਂ ਖੇਲ ਰਹੇ ਹੋ। ਤੇ ਤੁਹਾਡਾ ਜਿਹੜਾ ਅੱਗੇ ਬੱਚਾ ਆਏਗਾ ਨਾ ਉਹਨੂੰ ਸਕੋਪ ਜ਼ਿਆਦਾ ਮਿਲੇਗਾ। ਜਿਹੜਾ ਨਿਊ ਆਏਗਾ ਨਾ ਉਹਨੂੰ ਨਹੀਂ ਮਿਲਣਾ ਇੰਨਾ।
ਹਾਂਜੀ-ਹਾਂਜੀ
ਇਸ ਚੀਜ਼ ਦਾ ਡਰੋ ਬੈਕ ਹੈਗਾ ਨਾ ਇਹ ਸਾਡੀ ਸਪੋਰਟ ਕੰਪਨੀ ਚ ਇੰਡੋਰ ਆਊਟਡੋਰ ਐਕਟੀਵਿਟੀ ਵਿੱਚ ਇਹ ਚੀਜ਼ ਦੀ ਗੱਲ ਹੈਗੀ ਕਿਉਂਕਿ ਮੈਂ ਖੁਦ ਦੇਖੀ ਹੈਗੀ। ਟੀਚਰ ਮੇਨ ਤੇ ਅੱਛੇ ਹੋਣੇ ਚਾਹੀਦੇ ਹੈਗੇ ਜਿਹੜਾ ਤੁਹਾਨੂੰ ਸਪੋਰਟ ਕਰੇ ਸਾਰੀ ਚੀਜ਼ਾਂ ਚ। ਸਿਖਾਏ ਖੇਲਣ ਵਾਸਤੇ ਐਕਟਵ ਬਣਾਏ ਤੁਹਾਨੂੰ ਐਵੇਂ ਦੀ ਗੱਲਾਂ ਵੀ ਸਿਖਾਈਏ ਤਦ ਕਰਕੇ।
ਦੇਖੋ ਇੱਕ ਫੀਲਡ ਐਸਾ ਹੈਗਾ ਜਿੱਥੇ ਮਤਲਬ ਪਾਰਸ਼ਲਿਟੀ ਨਹੀਂ ਹੋਣੀ ਚਾਹੀਦੀ ਜਿਹੜਾ ਡਿਜ਼ਰਵ ਕਰਦਾ ਉਹਨੂੰ ਹੀ ਅੱਗੇ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਜੀ।
ਹਾਂ ਉਹ ਤੇ ਹੈਗਾ ਸਾਰੀ ਗੱਲ ਤੇ ਆ ਇੱਥੇ ਹੀ ਆ ਕੇ ਰੁਕਦੀ ਹੈਗੀ ਕਿ ਮਤਲਬ, ਪਾਰਸ਼ੈਲਿਟੀ ਨਾ ਹੋਏ ਪਰ ਚਲੋ ਕੋਈ ਨੀ। ਇੰਡੋਰ ਆਊਟਡੋਰ ਐਕਟੀਵਿਟੀ ਤੇ ਚੱਲਦੀ ਰਹਿੰਦੀ ਹੈਗੀ ਮਤਲਬ ਚਾਹੇ ਬੱਚਾ ਮੈਨੂੰ ਪਰ ਐਵੇਂ ਲੱਗਦਾ ਕਿ ਬੱਚਾ ਚਾਹੇ ਇੰਡੋਰ ਖੇਲੇ ਚਾਹੇ ਆਊਟਡੋਰ ਖੇਲੇ ਬੱਚੇ ਨੂੰ ਐਕਟੀਵਿਟੀ ਜ਼ਰੂਰ ਕਰਨੀ।
ਹਾਂ ਕੁਛ ਨਾ ਕੁਛ ਪਾਰਟੀਸਪੇਟ ਜ਼ਰੂਰ ਕਰਨਾ ਚਾਹੀਦਾ ਜੀ।
ਹਾਂ ਇਸ ਕਾਰਨ
ਜ਼ਰੂਰੀ ਹੈ ਮਤਲਬ ਇੱਕ ਜਿਵੇਂ ਆਪਾਂ ਐਜੂਕੇਸ਼ਨ ਦੇ ਨਾਲ- ਨਾਲ ਸਪੋਰਟਸ ਦੇ ਵਿੱਚ ਸ਼ੇਅਰਿੰਗ ਉਹਦੀ ਜ਼ਰੂਰੀ ਹੈ ਜੀ।
ਹਾਂਜੀ -ਹਾਂਜੀ ਕਿਉਂਕਿ ਬਿਨਾਂ ਦੇਖੋ। ਬਿਨਾਂ ਐਕਟੀਵਿਟੀ ਦੇ ਤੇ ਬੰਦਾ ਉਹ ਨਹੀਂ ਹੋ ਸਕਦਾ ਨਾ ਐਕਟਿਵ ਨਹੀਂ ਰਹਿ ਸਕਦਾ ਨਾ।
ਹਾਂਜੀ- ਹਾਂਜੀ -ਹਾਂਜੀ ਬਿਲੁ
ਇਸ ਕਾਰਨ ਕਿਉਂਕਿ ਐਕਟਿਵ ਹੋਣੇ ਵਾਸਤੇ ਤੁਹਾਨੂੰ ਕੋਈ ਨਾ ਕੋਈ ਤਾਂ ਐਕਟੀਵਿਟੀ ਕਰਨੀ ਚਾਹੀਦੀ ਹੈਗੀ। ਚਾਹੇ ਇੰਡੋਰ ਕਰੋ ਤੁਸੀਂ ਚਾਹੇ ਆਊਟਡੋਰ ਕਰੋ।
ਚਲੋ ਹੋਰ ਠੀਕ ਠਾਕ ਜੀ।
ਹਾਂਜੀ ਚਲੋ ਬਹੁਤ ਅੱਛਾ ਲੱਗਿਆ ਤੁਹਾਨੂੰ ਟੋਪਿਕ 'ਚ ਡਿਸਕਸ ਕਰਕੇ
ਹਾਂਜੀ- ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਓਕੇ ਜੀ।